ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਓ?
ਬਸ ਜੀ ਵਧੀਆ ਤੁਸੀਂ ਸੁਣਾਓ
ਅਸੀ ਵੀ ਵਧੀਆ ਜ ਹੋਰ ਠੀਕ ਹੋ।
ਤੁਸੀਂ ਦੱਸੋ ਘਰ ਪਰਿਵਾਰ ਠੀਕ ਸਭ-
ਸਭ ਠੀਕ ਜੀ ਤੁੀਂ ਦੱਸੋ ਘਰ ਸਭ ਠੀਕ ਅ?
ਹਾਂਜੀ ਸਭ ਵਧੀਆ । ਛੁੱਟੀਆਂ ਚੱਲਦੀਆਂ ਬੱਚਿਆਂ ਦੀਆਂ ਬਸ ਉਹਨ ਨੂੰ ਕਣ ਦੀਆਂ ਛੁੱਟੀਆਂ
ਹੂੰ। ਚਲੋ ਵਧੀਆ ਕੀਤਾ, ਵਧੀਆ ਕੀਤਾ ਫੋਨ ਮੈਂ ਕਿਹਾ ਵਧੀਆ ਕੀਤਾ।
ਹਾਂ ਹੋਰ ਅੱਛਾ। ਚਲੋ ਠੀਕ ਹੈ ਤੁਹਾਡਾ ਵੀ ਟੈਮ ਪਾਸ ਹੋਜੇਗਾ।
ਹਾਂ ਹੋਰ ਕੀ ਕਰਦੇ ਸੀ?
ਬਸ ਵਿਹਲੇ ਸੀ ਰੋਟੀ ਪਾਨੀ ਤੋਂ ਥੋੜਾ ਰੈਸਟ ਕਰਨ ਲੱਗੇ ਜਿਵੇਂ ਚੱਲ ਕੌਲ ਕਰ ਲਈਏ। ਫਰ ਆਰਾਮ ਕਰਾਂਗੀ ਅ ਬੱਚਿਆਂ ਨੂੰ ਹੁਣੇੇ ਸਵਾਇਆ। ਬੱਚੇ ਪਰੇਸ਼ਾਨ ਕਰਦੇ ਪਏ ਸੀ। ਉਹਨੇ ਉਹਨਾ ਨੂੰ ਵੀ ਸਵਾਇਆ ਥੋੜਾ ਵੀ ਰੈਸਟ ਕਰ ਲੈਣਗੇ ਥੋੜਾ ਅਸੀਂ ਵੀ ਕਰ ਲਾਂਗੇ।
ਆਰਾਮ ਦੇ ਵਿੱਚ ਕਰਨਾ
ਹੋਰ ਰਾਮਨੀ ਜ਼ਰੂਰੀ ਹੈ ਫੇਰ ਸ਼ਾਮ ਦਾ ਇਹੋ ਜਾਣਾ ਰਾਤ ਦਾ ਖਾਣਾ ਪੀਣਾ
ਹਾਂਅ। ਹੋਰ ਖਾਣਾ-ਖੁਣਾ ਖਾ ਲਿਆ ਦੁਪੇਰ ਦਾ?
ਹਾਂ ਦੁਪਹਿਰ ਤੋਂ ਨਿਪਟਾ ਲਿਆ ਹੁਣ ਤੇ ਰਾਤ ਦਾ ਤਿਆਰੀ ਕਰਾਂਗੀ।
ਹਾ
ਹੋਰ ਸੁਣਾਓ?
ਗਏ ਨੀ ਕਿਥੇ ਛੁੱਟੀਆਂ ਚ ਘੁੰਮਣ, ਘੁੰਮਣ?
ਛੁੱਟੀਆਂ ਵਿੱਚ ਹਜੇ ਤੇ ਗਰਮੀ ਹੋਈ ਇਨੀ ਹੈਗੀ ਏ ਬੱਚਿਆਂ ਨੂੰ ਲੈ ਗਏ ਸ ਬੱਚੇ ਅਜੇ ਵੇਲੇ ਨਾਨੀ ਘਰ ਲੈ ਗਏ ਸ ਬੱਚਿਆਂ ਨੂੰ ਦਸ ਬਾਰਾਂ ਦਿਨ ਨਾਨੀ ਘਰ ਲਾਏ ਨੇ। ਹੋਰ ਨਾਨੀ ਘਰ ਘੁੰਮ ਆਏ ਨੇ।ਹੁਣ ਨਾਨੀ ਨੇ ਵੀ ਹੱਥ ਜੋੜੇ ਜਾ ਜਾਓ ਆਪਣੇ ਘਰ ਤੁਸੀਂ ਸਾਨੂੰ ਬੜਾ ਤੰਗ ਕਰਦੇ ਪਏ ਓ।
ਹਾਂ ਅਸੀਂ ਵੀ ਗਏ ਸੀ ਨਾਨੀ ਘਰ
ਨਾਨੀ ਘਰ ਵੀ ਜੰਮੂ ਗਏ ਵੇ ਸੀ।
ਅੱਛਾ, ਅੱਛਾ
ਹਾਂ ਨਾਨੀ ਕਹਿੰਦੀ ਅੱਛਾ ਤੁਸੀ ਅਬੇ ਗਏ ਸੀ ਨਾਨੀ ਕਹਿੰਦੀ ਹੁਣ ਜਾਓ। ਆਪਣੇ ਘਰ ਬੜਾ ਦਿਮਾਗ ਕਾਲਦਾ ਨਾਨ ਵੀ ਤਗ ਮੈ ਗ ਸੀ ਬੱਚੇ ਸ਼ਰਾਾਰਤੀ ਨੇ।
ਹੂੰ।
ਹੁਣ ਬੱਚਿਆਂ ਨੇ ਸ਼ਰਾਰਤਾਂ ਕਰਨੀਆਂ ਬਚਪਨ ਚ ਹੀ ਕਰਨਗੇ ਹੋ ਗਏ ਥੋੜਾ ਗਰਮ ਹਾਂ। ਬਚਪਨ ਦੀਆਂ ਕਹਾਣੀਆਂ ਹੀ ਵੱਖਰੀਆਂ ਹੁੰਦੀਆਂ।
ਹਾਂ ਉਹ ਖਈ ਆਦੀ
ਅਸੀਂ ਵੀ ਸ਼ਰਾਰਤਾਂ ਕਰਦੇ ਹਦੇ ਬਚਪਨ ਚ।
ਹਾਂ ਬਹੁਤ ਕੀਤੀਆਂ ਸੀ।
ਉਹ ਸਟੱਡੀ ਕਰ ਰਹੇ ਤੇ ਵੈਸੇ ਕੰਮ ਕੁਛ ਹੋਰ
ਸਟੱਡੀ ਤੋਂ ਸਟੱਡੀ ਤਾਂ ਹੋ ਗਈ ਜੀ ਕੰਪਲੀਟ ਮੇਰੀ। ਹਾਂਜੀ, ਹਾਂਜੀ ਕੱਲ
ਕੋਲਜ ਟਾਈਮ ਸਕੂਲ ਟਾਈਮ ਦੀਆਂ ਬਥੇਰੀਆਂ ਯਾਦਾਂ
ਹਾਂ ਬਹੁਤ ਜ਼ਿਆਦ ਯਾਦ ਵੀ ਆਦੀ ਏ। ਫਿਰ ਕੀ ਕਰੀਏ ਕਰਨਾ ਤਾਂਸੀਂ ਰੱਖੋ ਅੱਗੇ ਕੰਮ- ਕੁਮ ਕਰਨਾ ਰਿਸਪੋਂਸਿਬਿਲਿਟੀ ਹੈ ਜਾਹੀ
ਉਹ ਸਕੂਲ ਚ ਕਦੀ ਬੰੰਕ, ਬੰਂਕ ਮਾਰੇ ਕਿ ਨੀ ਜ ਸ਼ਰੀਫ ਬੱਚੇ ਸੀ? ਬੱਚੇ ਸੀ ਹਹ ਲੱਗਦਾ ਪਿਆ ਮਾਈਕ ਤੇ
ਹ ਹ
ਓ ਆਇ ਲੱਗਦਾ ਵੇ ਸ਼ਰੀਫ ਬੱਚੇ ਸੀ। ਠੀਕ ਐ ਹੋਰ
ਹੋਰ ਕੰਮ ਕੁਮ ਕਰਦੇ ਓ ਕੁਛ
ਬਸ ਅਸੀਂ ਹਾਊਸ ਵਾਈਫ ਈ ਹੈਗੇ ਆ ਜਾ ਥੋੜਾ ਬਹੁਤਾ ਸਟਿਚਿੰਗ ਦਾ ਕਰ ਲੈਂਣੇ ਆ। ਹਾਂ, ਕੱਪੜੇ-ਕਪੜੇ ਸੀਜ਼ਨ ਨੇ
ਅੱਛਾ-ਅੱਛਾ
ਜਾ ਟਊਸ਼ਨ ਵੱਲਾ ਟਊਸ਼ਨ ਵੀ ਪੜਾ ਲੈਨੇ ਆ
ਅੱਛਾ ਤੁਸੀਂ ਕਾਲ ਕਿੰਨੀ ਕਲਾਸ ਦੇ ਬੱਚਿਆਂ ਨੂੰ ਪੜਾਦੇ ਓ
ਮੈਂ ਸਿਕਸਥ ਸੈਵਨਥ ਤੱਕ ਪੜ੍ਹਾ ਲੈਂਣੀ।
ਅੱਛਾ-ਅੱਛਾ ਵਧੀਆ ਚਲੋ
ਨਰਸਰੀ ਤੋਂ ਸਿਕਸ ਸੈਵਨ ਤੱਕ ਤੇ
ਫੇਰ ਤਾਂ ਤੁਸੀਂ ਆਪਣੇ ਕੱਪੜੇ ਕੱਪੜੇ ਆਪ ਈ ਸੀ ਕੀ ਲੈਂਦੇ ਹੋਣੇ। ਕਿਸੇ ਨੂੰ ਦੇਣ ਦੀ ਲੋੜ ਨੀ
ਨਾ-ਨਾ ਬਾਹਰ ਦੇ ਸੀ ਲੈਂਨੇ ਆ। ਆਪਣੇ ਆਪ ਈ ਸੀਣੇ ਆ ਬਾਰੋਂ ਕੋਈ ਦੇ ਜੇ ਤੇ ਉਹਨਾਂ ਦੇ ਵੀ ਸੀ ਲਈ ਦੇ।
ਜਿਹੜੇ ਜਾਣਕਾਰ ਹੈਗੇ ਨੇ ਉਹ ਉਹਨਾਂ ਨੂੰ ਵੀ ਕੀ ਪੈਸੇ ਮੰਗੀਏ ਚਲੋ ਸਿਲ ਦਾਂਗੇ। ਹੁਣ ਮਨਾ ਵੀ ਨੀ ਕਰ ਸਕਦੇ ਅਖੌ ਜੇ ਮਨਾ ਕਰਦੋ ਫੇਰ ਮੂੰਹ ਬਣਾ ਲੈਣਗੇ ਕਿ ਲੈ ਲਓ ਜੀ ਮਨਾ ਕਰਾ ਤਾ ਦਿਤੀ
ਤੇ ਹੁਣ ਨਾਟਕੀ ਆ ਗਿਆ ਤੇ ਆਕੜ ਗਈ ਐ ਐਹ ਸਾਬ ਹੋ
ਉਹਨਾਂ ਨੂੰ ਐ ਨੀ ਪਤਾ ਨਾ ਮੈਨ ਲੱਗਦੀ ਐ ਨਾ ਕੰਮ ਜਿਹੜਾ ਮਰਜ਼ੀ ਹੋ ਛੋਟਾ ਵੱਡਾ ਨਈ ਹੁੰਦਾ
ਹਾਂ ਮੇਨਤ ਈ ਸਾਰੇ ਕੰਮਾਂ ਚ ਮੇਨਤ ਐ ਚਲੋ ਜਿਸ ਤਰ੍ਹਾਂ ਵੀ ਟੈਮ ਪਾਸ ਹੁੰਦਾ ਐ ਠੀਕ ਐ
ਹਮ
ਹੈਲੋ
ਹੈਲੋ
ਹੋ ਜਾਂਦਾ ਕੀ ਹੁੰਦਾ, ਆਵਾ ਮੈਂ ਕਿਹਾ ਵੀ ਨੈਟਵਰਕ ਨੀ ਹੈ ਨੈਟਵਰਕ ਪ੍ਰੋਬਲਮ ਆ ਜਾਂਦੀ
ਹਾਂ-ਹਾਂ ਨੈੱਟਵਰ ਦੀ ਆਂਦੀ ਪ੍ਰੋਬਲਮ ਵਿੱਚ ਵਿੱਚ ਨਾ ਅਵਾਜ਼ ਕੱਟਦੀ ਐ।
ਹਾਂ, ਤੁਹਾਡੇ ਤੇ ਕੁਛ ਫੈਕਟਰੀਆਂ ਦੀਆ ਆਵਾਜਾਂ ਵੀ ਆਂਦੀ
ਹਾਂ, ਇਥੇ ਫੈਕਟਰੀਆ ਨੇ ਨਾ ਬੋਤ ਸਾਰੀ। ਹਾਂ, ਇਹ ਕੰਮ ਚੱਲਦਾ ਇੱਥੇ ਸਾਰਾ ਦਿਨ ਚੱਲਦਾ ਐਹ ਕੰਮ, ਸਾਰਾ ਦਿਨ। ਜਦੋਂ ਮਰਜ਼ੀ ਆ ਜਾਓ ਸਵੇਰ ਲੈ ਕੇ ਸ਼ਾਮ ਤਕ ਚੱਲਦਾ ਐ ਹਾ ਫਿਰ ਸ਼ਾਮ ਨੂੰ ਪੰਜ ਛੇ ਵਜੇ ਮਜ਼ਦੂਰ ਮਜ਼ਦੂਰ ਚਲ ਲੈਂਦੇ ਅਪਣੇ ਘਰ
ਹਾਂ ਪੰਜ ਛੇ ਵਜੇ ਤੀਕਣ ਤੇ ਖੁੱਲੀਆਂ ਰਹਿੰਦੀਆਂ ਫੈਕਟਰੀਆਂ ਸਵੇਰੇ ਅੱਠ ਨੌ ਵਜੇ ਤੋਂ ਲੈ ਕੇ ਸ਼ਾਮ ਦੇ ਪੰਜ ਛੇ ਵਜੇ ਤੀਕਣ ਚਲਦੀਆਂ ਰਹਿੰਦੀਆਂ।
ਹੋਰ ਲੋਕਾਂ ਨੇ ਵੀ ਕੰਮ ਕਰ
ਹਾਂ, ਕੰਮ ਕਰਨਗੇ ਤੇ ਕੁਛ ਖਾਣਗੇ ਨਾ ਰੋ ਅੱਜ ਕੱਲ੍ਹ ਕੰਮਾਂ ਦਾ ਵੈਸੇ ਬੁਰਾ ਹਾਲ ਐ। ਹਾਂਜੀ, ਕੰਮ ਨੀ ਹੈਗੇ ਅੱਜ ਕੱਲ
ਔਰ ਬੱਚੇ ਨਾ ਪੜ੍ਹ ਲਿਖ ਕੇ ਵੀ ਸਰਕਾਰੀ ਜੋਬ ਨੀ ਮਿਲਦੀ ਕਿਨਾਂ ਨੇ ਸੁਸਾਈਡ ਕਰ ਲਿੱਤੀ ਹੈ
ਸਰਕਾਰੀ ਜੋੌਬ ਨੇ ਸਰ ਉਹ ਕਿ ਨਾਲ ਲਦਾ ਥੋੜਾ ਦਈਓ ਸਰਕਾਰੀ ਜੋ ਸਰਕਾਰੀ ਜੋ ਤੇ ਬਸ ਕਹਿ ਦੀ ਹੋ ਪਹਿਲੇ ਰਿਸ਼ਵਤ ਹੋ ਜਾਂਦੀ
ਅੱਧੀ ਉਮਰ ਘਟ ਜਾਂਦੀ ਹੈ ਪੂਰੀ ਤਾਂ ਜਾ ਕੇ ਕਿੱਥੇ ਲਗ ਲੱਗਦੀ ਹਾਂ ਤਾਂ ਜਾ ਕੇ ਲੱਗਦੀ ਅੱਗੇ ਅੱਗੇ ਤੇ ਆਉਦੀ ਏ
ਫੇਰ ਅੱਗੇ ਅੱਗੇ ਪ੍ਰਮੋਸ਼ਨ ਹੁੰਦੇ ਹੁੰਦੇ ਫੇਰ ਅੱਗੇ ਬੁਢਾਪਾ ਜਾਂਦਾ ਫਿਰ ਵੈਰਮਟ
ਹੈ ਕੋਈ ਜ਼ਿੰਦਗੀ ਥੋੜੀ ਹੈ ਕੁਛ ਨੀ ਰੱਖਿਆ
ਮੇਨੂੰ ਵਧੀਆ ਕੰਮ ਤੇ ਆਪਣੇ ਘਰ ਦਾ ਆਪਣਾ ਬਿਜਨਸ ਸਭ ਤੋਂ ਵਧੀਆ ਸਭ ਤੋਂ ਵਧੀਆ ਬੰਦਾ ਭੁੱਖਾ ਔਖਾ ਨੀ ਮਰਦਾ ਉਹਦੇ ਚ ਥੋੜਾ ਬਹੁਤਾ ਥੋੜਾ ਬਹੁਤਾ ਜਿੰਨਾ ਵੀ ਹੈ ਨਾ ਆਪਣੇ ਕੰਮ
ਐਸ਼ ਕਰਦਾ ਆਪਣੇ ਕੰਮ ਦੀ
ਪਹਿਲੇ ਲੋਕੀ ਹੱਥਾਂ ਦਾ ਕੰਮ ਕਰਕੇ ਜ਼ਿਆਦਾ ਖੁਸ਼ ਸੀ ਅੱਜ ਕੱਲ ਕਹਿੰਦੇ ਅਸੀਂ ਜੋਬ ਕਰਨੀ ਹੈ ਜੋਬਾਂ ਦੀ ਵੀ ਆ ਪੰਦਰਾਂ ਸੋਲਾਂ ਹਜ਼ਾਰ ਤੋਂ ਜ਼ਿਆਦਾ ਕੁੱਛ ਮਿਲਦਾ ਨੀ ਹੈ
ਕੁਛ ਨੀ ਮਿਲਦਾ ਵੀਹ ਪੰਦਰਾਂ ਵੀਹ ਹਜ਼ਾਰ ਕੀ ਹੁੰਦਾ ਪੰਦਰਾਂ ਵੀਹ ਹਜ਼ਾਰ ਐਨੇ ਦੇ ਗਰ ਦਾ ਰਾਸ਼ਨ ਆ ਜਾਂਦਾ ਬੱਚਿਆਂ ਦੀ ਫੀਸ ਖਾਣਾ ਪੀਣਾ ਕੱਪੜੇ ਉਥੇ
ਫੀਸਾ ਹਝ ਕ ਹਨੇਰੀ ਚੁੱਕੀ ਹੋਈ ਐ। ਸਕੂਲਾਂ ਵਾਲਿਆਂ ਨੇ ਪ੍ਰਾਈਵੇਟ ਵਾਲਿਆਂ ਨੇ
ਤੀਹ ਦੋ ਦੋ ਹਜ਼ਾਰ ਫੀਸ ਕਰ ਦਿੱਤੀ
ਦੋ ਦੋ ਹਜ਼ਾਰ ਕੀ ਸ ਸਪਰਿੰਗ ਡੇਲ ਸੈਕਿੰਡ ਕਲਾਸ ਦੇ ਬੱਚੇ ਦੀ ਬੱਤੀ ਸੌ ਰੁਪਏ ਫੀਸ ਸੀ
ਹਾਂ ਤੇ ਉਹ ਵੱਡਾ ਵੱਡਾ ਸਕੂਲ ਹੈਗਾ ਨਾ ਉਹ
ਸੈਕਿੰਡ ਕਲਾਸ ਦਾ ਬੱਚਾ ਤੇ ਬੱਤੀ ਸੌ ਰੁਪਏ ਦੀ ਫੀਸ ਜਾਂਦੀ ਹੈ
ਸੈਕਿੰਡ ਕਲਾਸ ਦਾ ਬੱਚਾ
ਤੇ ਸਾਢੇ ਅੱਠ ਸੌ ਦਾ ਟੋਟਲ ਲੈ ਜਾਂਦਾ ਪੰਜ ਹਜ਼ਾਰ ਰੁਪਆ ਮਹੀਨਾ ਘੇ ਵਾਸਤੇ ਕੁ ਵੈਸੇ ਅੱਜ ਕੱਲ ਪੜ੍ਹਾਉਣਾ ਕਿਹੜਾ
ਸੌਖਾ ਸਈ ਗੱਲ
ਬੱਚੇ ਨੂੰੱਚੇ ਫੇਰ ਨੀ ਪੜ੍ਹਦੇ ਚ ਜਿ ਮਾਂ ਪਿਓ ਦਾ ਦਿਮਾਗ ਖਾਂਦੇ ਨੇ
ਉਹ ਕੋਈ ਕਿਸੇ ਕਿਸੇ ਦਾ ਹੁੰਦਾ ਦਿਮਾਗ ਕਿਸੇਥ ਅਸੀਂ ਵੀ ਐਵੇਂ ਸੀ
ਹਮ ਅਜੇ ਟਿਊਸ਼ਨਾਂ ਕਿਨਾਂ ਲਈਦਾ ਘਰ ਦੀਆਂ ਨੇ ਘਰ ਪੜ੍ਹਾ ਦੇਦੇ ਟਿਊਸ਼ਨਾਂ ਦੇ ਪੈਸੇ ਨੀ ਦੇਣੇ ਪੈਂਦੇ ਪੜਾ ਲੈਂਦੀਆਂ ਬੱਚਿਆਂ ਨੂੰ
ਧਆ ਚਲੋ ਐ ਵੀ ਠੀਕ ਹੈ
ਬਸ ਅੱਜ ਕੱਲ ਤੇ ਬਸ ਪੁੱਛੋ ਨਾ ਕੁਛ ਵੀ ਕੀ ਹਾਲ ਚਾਲ ਉਧਰੋਂ ਕੰਮ ਕਾਰ ਘੱਟ ਨੇ ਤੇ ਖਰਚੇ ਜ਼ਿਆਦਾ ਨੇ
ਹਮ
ਹਾਂ
ਰ ਗੁਰਦੁਆਰੇ ਗੁਰਦੁਆਰੇ ਜਾਓਗੇ ਹੁਣ ਸ਼ਾਮੀ
ਸ਼ਾਮੀ ਵੀ ਤਾਂ ਅਸੀਂ ਕਧਾਰ ਚਲੇ ਜਾਂਦੇ ਹਾਂ ਕਦੀ ਕਦੀ ਸ਼ਾਮੀ ਚੱਲ ਵੈਸੇ ਡੇਲੀ ਤੇ ਅਸੀਂ ਸਵੇਰੇ ਹੋ ਆਦੇ ਹਾਂ ਅੱਗੇ ਪਹਿਲੇ ਹੁਣ ਚਲੀਆ ਸ਼ੁਰੂ ਹੋਇਆ ਸੀ ਨਾ
ਹੁਣ ਤੇ ਇਨਾ ਰਸ਼ ਰੁਸ਼ ਵੀ ਨੀ ਹੁੰਦਾ ਗੁਰਦੁਆਰੇ ਚਕਾਂ ਵੀ ਆਉਂਦੇ ਨੇ ਬੰਦੇ ਜਿਹੜੇ ਜਿਹੜਾ ਹੁੰਦਾ ਨਾ ਲੰਗਰ ਲੂੰਗਰ ਹੁੰਦਾ ਹੁਣ ਸਾਰੇ ਆਉਂਦੇ ਨੇ ਉਸ ਟਾਈਮ
ਲੰਗਰ ਵੇਲੇ ਸਾਰੇ ਆਉਂਦੇ ਨੇ ਉਸ ਤੋਂ ਪਹਿਲੇ ਤੇ ਸੰਗਤ ਘੱਟ ਹੀ ਹੁੰਦੀ ਆ ਸ਼ਕਲ ਨੀ ਵੇਖੀ ਉਹ ਵੀ ਲੰਗਰ ਖਾਣਾ ਆ ਜਾਂਦਾ ਇਹੋ ਹਿਸਾਬ ਹੁੰਦਾ ਸੀ। ਭੋਗ ਦੇ ਟੈਮ ਤੇ ਬੜੀ ਸੰਗਤ ਇਕੱਠੀ ਹੋ ਜਾਂਦੀ ਸੀ ਤੇ ਜਿਥੇ ਪਾਠ ਦੇ ਟੈਮ ਸੰਗਤ ਨਹੀਂ ਸੀ ਹੁੰਦੀ। ਇਹਸ ਪਾਠ ਵੇਲੇ ਅੱਠ ਦਸ ਜਨਾਨੀਆਂ ਹੁੰਦੀਆਂ ਸੀ। ਭੋਗ ਵੇਲੇ ਤੇ ਕਿੰਨੇ ਇਕੱਠੇ ਹੋ ਜਾਂਦੇ ਸੀ।
ਹਾਂ ਪਾਠ ਅੱਜ ਕੱਲ੍ਹ ਕਿੱਥੇ ਆਉਂਦੇ ਨੇ ਲੋਕ ਕੀ ਹਾਲ ਅਲਸ ਕਰਦੇ ਨੇ ਆਪਣੇ ਕੰਮ 'ਚ ਵੀਅਸਤ ਹੈਗੇ ਨੇ ਕੋਈ ਨਹੀਂ ਆਂਦਾ ਅੱਜ ਕੱਲ
ਉਹੀ ਨੀ ਹਾਂ ਸਭ ਬੀਜੀ ਹੋਏ ਨੇ। ਹ ਪਰ ਜਾਣਾ ਚਾਹੀਦਾ ਗੁਰਦੁਆਰੇ ਰਬ ਦੇ ਘਰ ਜ਼ਰੂਰ ਜਾਣਾ ਚਾਹੀਦਾ ਇੱਕ ਟਾਈਮ ਜਾਇ ਭਾਵੇਂ ਬੰਦਾ ਤੇ ਸਵੇਰੇ ਜਾਏ ਸ਼ਾਮੀ ਜਾਏ ਇਕ ਟਾਈਮ ਜਰੂਰ ਜਾਣਾ ਚਾਹੀਦਾ।
ਹਾਂ
ਹਾਂਜੀ।
ਔਰ
ਔਰ ਜੀ ਬਸ ਵਧੀਆ
ਹੈਲੋ
ਹੈਲੋ
ਆਵਾਜ ਨਹੀ ਆ ਰਹੀ ਸੀ ਤੇ
ਆ ਰਹੀ ਆ ਰਹੀ ਵਜਾ ਆ ਰਹੀ ਏ।
ਅੱਛਾ ਹੋਰ ਸੁਣਾਓ ਕੀ ਕਰਦੇ ਫ ਦੇਤੀ ਨਾਨੇ ਨੇ ਰੋਟੀ ਖਵਾਤੀ।
ਹਾਂਜੀ
ਨਾਨਾ ਜੀ ਕੀ ਕੰਮ ਕਰਦੇ ਤੁਹਾਡੇ
ਨਾਨਾ ਜੀ ਦੀ ਹੁਣ ਏਜ ਹੋ ਗਈ ਨਾਨਾ ਮਤਲਬ ਸੇਵਾ ਕਰਾਉਣ ਲੈ ਗਏ।
ਚਲੋ ਇਹ ਵੀ ਠੀਕ ਆ ਸੇਵਾ ਵੀ ਕਰਨੀ ਚਾਹੀਦੀ ਏ। ਚਲੋ ਮੈਂ ਤੁਹਾਨੂੰ ਨਾ ਫੇਰ ਕਰਨੀ ਆ ਮੇ ਕੋਲ ਆ ਰਹੀ।
ਹਾਂ ਕੋਈ ਨਹੀਂ ਕੋਈ ਨਹੀ ਫਰੀ ਹੋ ਕੇ ਕਰ ਲੈਣਾ ਓਕੇ- ਓਕੇ ਜੀ।